ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ
ਸਤਿ ਸ਼੍ਰੀ ਅਕਾਲ ਜੀ, ਕਿਵੇਂ ਔ ਦੀਦੀ
ਹਾਂ ਠੀਕ ਹੈਗੇ ਆਂ, ਹੋਰ
ਬਸ ਵਧੀਆ ਹਾਂਜੀ ਵਧੀਆ ਹੋ ਗਈ ਰੋਟੀ ਪਾਣੀ
ਹਾਂਜੀ ਰੋਟੀ ਣੀ ਹੋ ਗਈ ਐ, ਹਾਂਜੀ ਫ੍ਰੀ ਹੋਏ ਸੀ ਹੁਣੇ
ਅੱਛਾ ਹੁਣੇ ਹੀ ਫ੍ਰੀ ਹੋਏ ਔ, ਚਲੋ ਵਧੀਆ ਐ, ਕੰਮ ਕਰ ਤੋਂ ਹੋਵੇ, ਟੈਂਨਸ਼ਨ ਫ੍ਰੀ ਹੋ ਜਾਂਦਾ ਬੰਦਾ ਨ
ਹਾਂਜੀ ਫਿਰ ਇਹ ਹੁੰਦਾ ਏ ਨਾ ਕਿ ਹਾਂ ਵੀ ਬਈ ਸਾਰੇ ਜਣੇ ਆਪਣਾ ਡਿਨਰ ਵਗੈਰਾ ਕਰ ਲੈਣ, ਤੇ ਫੇਰ ਆਪਣਾ ਜਿਹਨੂੰ ਸੋਣਾ ਐ, ਸੋ ਜਾਂਦਾ ਹੈਗਾ ਆ।
ਹਾਂਜੀ ਉਹੀ ਉਹੀ, ਨਈ ਜਿਹੜਾ ਬਣਾਉਣ ਵਾਲਾ ਉਹ ਵੀ ਤੇ ਕਿਚਨ ਵਗੈਰਾ ਆਪਣਾ ਖਾ ਸਮੈਟ ਲੈਂਦਾ ਨਾ ਪੂਰਾ ਫਟਾਫਟ ਹ ਐ ਅੱਛਾ ਹੈਗਾ, ਹਾਂ ਦੀਦੀ ਕਿੱਥੇ ਗਏ ਹੋ ਘੁੰਮਣ ਵਾਸਤੇ ਛੁੱਟੀ ਚ
ਛੁੱਟੀ ਚ, ਹੁਣੇ ਤੇ ਗਏ ਨੀ ਹੁਣੇ ਜਾਣ ਦਾ ਕੁਛ ਪ੍ਰੋਗਰਾਮ ਤੇ ਹੈਗਾ ਹੈ ਦੇਖੋ ਜਾਵਾਂਗੇ, ਹਾਂਜੀ, ਨਈਂ ਐ ਜਾਵਾਂਗੇ ਤੇ ਫਿਰ ਅੰਬਰਤਸਰ ਜਾਵਾਂਗੇ ਥੋੜਾ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ
ਸਹੀ ਗੱਲ ਹੈ ਵਧੀਆ ਹੈ ਅੰਮ੍ਰਿਤਸਰ ਤੋਂ ਜਾਣਾ ਚਾਹੀਦਾ ਐ, ਆਪਣਾ ਦਰਬਾਰ ਸਾਹਿਬ ਤੋਂ ਬੋਲੋ ਨਾ, ਦੇਖਦੇ ਸਾਰੀ ਈ ਐਸਾ ਲਗਦਾ ਨਾ ਉੱਥੋਂ ਆਏ ਈ ਨਾ ਰਿਟਰਨ ਆਪਾਂ ਮੈਂ ਅਸੀਂ ਜਾ ਕੇ ਆਇ ਨਾ ਲਾਸਟ ਈਅਰ ਈ, ਅਸੀਂ ਗਏ ਸੀਗੇ ਤੋ ਇਸ ਤਾਂ ਮਨ ਹੀ ਨਹੀਂ ਮੰਨਦਾ ਸੀਗਾ ਉੱਥੋਂ ਆਉਣ ਵਾਸਤੇ, ਉਹ ਰਾਤ ਦਾ ਜੋ ਨਜ਼ਾਰਾ ਹੁੰਦਾ ਨਾ ਰਾਤੀ ਦਾ
ਰਾ ਰਾਤ ਦਾ ਬਹੁਤ ਅੱਛਾ ਹੁੰਦਾ ਆ ਇਹ ਸਵੇਰੇ ਸਵੇਰੇ, ਸਵੇਰੇ ਤੋਂ ਸਵੇਰੇ ਤੁਸੀਂ ਪੰਜ ਵਜੇ ਚਾਰ ਵਜੇ, ਹੈਨਾ, ਅਸੀਂ ਇੱਕ ਵਾਰੀ ਕਾਫੀ ਟਾਈਮ ਪਹਿਲੇ ਗਏ ਹੈਗੇ ਸੀ। ਤੇ ਉਦੋਂ ਅਸੀਂ, ਦੋ ਵਜੇ ਜਾ ਕੇ ਇਸ਼ਨਾਨ ਕਰਕੇ ਆਏ ਸੀ ਅਸੀਂ ਦੋ ਵਜੇ, ਹਾਂ ਪੂਰਮਾਸ਼ੀ ਹੈਗੀ ਸੀ ਤੇ ਫੇਰ ਉਦੋਂ ਦੋ ਵਜੇ ਨਾ ਰੱਸ਼ ਨਹੀਂ ਹੁੰਦਾ, ਇਸ਼ਨਾਨ ਕਰਨ ਵਾਸਤੇ
ਹਾਂਜੀ ਬਰਾਬਰ ਹਾਂ, ਸਵੇਰੇ ਸਵੇਰੇ ਅੰਮ੍ਰਿਤ ਵੇਲੇ ਚ ਨਾ
ਅੰਮ੍ਰਿਤ ਵੇਲੇ ਜੀ, ਤੇ ਫੇਰ ਉਦੋਂ ਅਸੀਂ ਇੰਨੇ ਆਰਾਮ ਨਾਲ ਇਸ਼ਨਾਨ ਕੀਤਾ, ਕੋਈ ਭੀੜ ਨਹੀਂ, ਕੋਈ ਕੁਛ ਨਹੀਂ
ਹਾਂ ਉਹੀ ਉਹੀ ਹੁੰਦਾ, ਕਿਸੇ ਨਾ ਉਹ ਥੋੜਾ ਧੂਪ ਦੁਪਹਿਰ ਦੇ ਰੈ, ਸਵੇਰੇ-ਸਵੇਰੇ ਅੰਮ੍ਰਿਤ ਵੇਲੇ ਜਾਏ ਨਾ ਥੋੜਾ ਆਪਾਂ ਨੂੰ ਲੱਗਦਾ, ਹਾਂ ਅੱਛੇ ਇਹਨਾਂ ਦੇ ਦਰਸ਼ਨ ਹੋ ਗਏ। ਬਹੁਤ ਅੱਛਾ ਲੱਗਿਆ ਸੱਚੀ, ਅਸੀਂ ਜਦ ਗਏ ਸੀ ਨਾ ਅਸੀਂ ਲਾਈਨ ਚ ਰੁਕੇ ਰਹੇ ਰੁਕੇ ਰਹੇ, ਕਿੰਨੀ ਦੇਰ ਤੱਕ ਤਿੰਨ ਘੰਟੇ ਤੋਂ ਅਸੀਂ ਲਾਈਨ ਚ ਰੁਕੇੇ ਰਹੇ ਸ਼ਾਮ ਈ ਹੋ ਗਈ ਸੀ ਮਤਲਬ ਰਹਿਰਾਸ ਸਾਹਿਬ ਦਾ ਟਾਈਮ ਚਾਲੂ ਹੋ ਗਿਆ ਸੀ, ਬਸ ਅਸੀਂ ਜਿਸ ਤਰ੍ਹਾਂ ਪਹੁੰਚੇ ਆ ਅੰਦਰ, ਮੱਥਾ ਟੇਕਿਆ ਰਹਿਰਾਸ ਸਾਹਿਬ ਸ਼ੁਰੂ ਹੋ ਗਈ ਐ, ਫਿਰ ਉਹਨਾਂ ਨੇ ਉੱਥੇ ਹੀ ਬਿਠਾ ਦਿੱਤਾ ਬੋਲ ਤੁਸੀਂ ਇੱਥੇ ਹੀ ਬਹਿ ਜਾਓ ਹੁਣ ਫੇਰ ਅਸੀਂ ਪੂਰਾ ਰੇਰਾਸ ਸਾਬ ਹੋਨ ਤੋਂ ਬਾਦ ਅਰਦਾਸ ਹੋਨ ਤੋਂ ਬਾਦ ਫੇਰ ਅਸੀਂ ਬਾਰ ਆਏ।
ਹੂੰ-ਹੂੰ, ਓ ਨਾ ਫਿਰ ਓਨੂੰ ਓਥੇ ਬਿਠਾ ਦਿੰਦੇ ਹੈਗੇ ਨੇ ਉਸ ਟੈਮ ਅਸੀ ਟੀਵੀ ਚ ਵੀ ਦੇਖੇਆ ਹੈਗਾ ਆ ਹੈਨਾ, ਅਸੀਂ ਜਦੋਂ ਕੱਲੇ ਗਏ ਹੈਗੇ ਆਂ ਤੇ ਓਸ ਟੈਮ ਅਸੀਂ ਸਵੇਰੇ-ਸਵੇਰੇ ਗਏ ਆਂ ਤੜਕੇ ਅੰਮ੍ਰਿਤ ਦੇ ਲਈ। ਤੇ ਲੇਕਿਨ ਮੱਥਾ ਟੇਕ ਦੇ ਟੇਕਦੇ ਅੰਦਰ ਜਾਂਦੇ-ਜਾਂਦੇ ਅੱਠ ਵੱਜ ਗੇ ਬਾਰ ਆਂਦੇ-ਆਂਦੇ ਸਵੇਰੇ-ਸਵੇਰੇ-ਸਵੇਰੇ ਤੜਕੇ ਦੇ। ਬੋਤ ਐਨਾ ਰਸ਼ ਹੁੰਦਾ ਹੈਗਾ ਆ, ਲੇਕਿਨ ਪਤਾ ਨੀ ਕਿਓਂ ਹੁਨ ਏਨਾ ਰਸ਼ ਹੋਣ ਲੱਗ ਪਿਆ ਹੈਗਾ ਏ ਕੁਛ ਟਾਈਮ ਤੋਂ ਮੈਂ ਤਆਨੂੰ ਮਤਲਬ ਕਾਫੀ ਸਾਲ ਪੈਲੇ ਦੀ ਹਾਂਜੀ, ਓਦੋਂ ਦੀ ਮੈਂ ਗੱਲ ਦੱਸ ਰਈ ਹੈਗੀ ਓਦੋਂ ਮੈਂ ਕਾਫ਼ੀ ਟੈਮ ਹੋ ਗੇਆ ਤੇ ਓਦੋਂ ਅਸੀਂ ਗਏ ਸੀ। ਮਤਲਬ ਏਨਾ ਰਸ਼ ਹੁੰਦਾ ਈ ਨੀ ਸੀ। ਏਨੇ ਆਰਾਮ ਨਾਲ ਦੁਪੈਰ ਦਾ ਟਾਈਮ ਸੀ ਏਨੇ ਆਰਾਮ ਨਾਲ ਬਸ ਮੈਂ ਕਿਆ ਅੱਧੇ ਘੰਟੇ ਦੇ ਅੰਦਰ ਈ ਅਸੀਂ ਦਰਸ਼ਨ ਕਰ ਲਏ ਅੰਦਰ ਜਾ ਕੇ। ਕੀ ਹਾਂ ਔਰ ਹੁਨ ਤੇ ਏਨਾ ਰਸ਼ ਹੋਨ ਲਾਗੇਆ
ਓਈ-ਓਈ ਐ ਬੋਤ ਐਕਚੁਲੀ ਕਿਵੇ ਨਾ ਪੈਲੇ ਕਿਵੇ ਸੀ ਪੰਜਾਬੀ ਜਾਦਾ ਆਪਨਾ ਓਥੇ ਆਪਨੇ ਈ ਜਾਂਦੇ ਸੀਗੇ। ਹੁਨ ਅਦਰ ਕਾਸ ਜੇੜੇ ਦੂਜੇ ਕਾਸਟ ਦੇ ਓ ਵੀ ਓਥੇ ਆਂਦੇ ਬੋਤ ਔਂਦੇ ਕਾਫੀ। ਬਹੁ ਜਾਦਾ ਤੁਸੀਂ ਏ ਯਕੀਨ ਨੀ ਕਰੋਗੇ ਅਸੀਂ ਗਏ ਨਾ ਜਦ ਔਥੇ ਮਹਾਰਾਸ਼ਟਰ ਤੋਂ ਵੀ ਬੰਦੇ ਆਏ ਹੋਏ ਸੀਗੇ ਜਨਾਨੀਆ। ਓ ਮਰਾਠੀ ਚ ਗੱਲ ਕਰੇ, ਅਸੀਂ ਓਥੇ ਗਏ ਆਂ ਤਾਂ ਓ ਤੇ ਓ ਬੋਲ ਅਸੀਂ ਬੋਲ ਸਾਨੂੰ ਤਾਂ ਸਮਜ ਆਂਦੀ ਐ ਮਹਾਰਾਸ਼ਟਰ ਦੇ ਹੈਗੇ ਤਾਂ, ਊਂ ਜਾਦਾ ਮਰਾਠੀ ਚ ਗੱਲ ਕਰੇ ਕੀ ਬੜਾ ਸੋਨਾ ਹੈਗਾ ਕਿੰਨਾ ਸੋਨਾ ਲੱਗਦਾ ਪਿਆ ਓ ਪੂਰਾ ਗੁਰਦੁਆਰੇ ਬਾਰੇ ਦਾ ਬੋਲ ਰਏ ਸੀ ਆਪਨੀ ਮਰਾਠੀ ਚ। ਤੋ ਅਸੀਂ ਓਨਾ ਨੂੰ ਮੈਂ ਓਨਾਂ ਨੂੰ ਮਰਾਠੀ ਚ ਜਵਾਬ ਦਿੱਤਾ ਤੇ ਬੋਲਦੇ ਐ ਤਾਨੂੰ ਮਰਾਠੀ ਆਂਦੀ ਐ। ਤੁਸੀਂ ਪੰਜਾਬੀ ਓਂ ਮੈਂ ਨਾ ਅਸੀਂ ਸੋ ਮਹਾਰਾਸ਼ਟਰਾਂ ਤੇ ਹੈਗੇ ਬੋਲਦੇ ਅਰੇ ਵਾ ਅੱਛਾ। ਓ ਏਨੇ ਖੁਸ਼ ਹੋਏ ਬੋਲਦੇ ਦਰਸ਼ਨ ਕਰਕੇ ਬੋਲਦੇ ਏਨਾ ਅੱਛਾ ਲੱਗਦਾ ਨਾ ਮਤਲਬ ਸਵਰਗ ਬੋਲਦੇ ਨਾ ਸਵਰਗ ਹੈਗਾ। ਸਵਰਗ ਹੈਗਾ ਪੂਰਾ ਓ ਸੱਚੀ ਬਹੋਤ ਕੁਛ ਐ। ਦਿਲ ਬੜਾ ਖੁਸ਼ ਹੋ ਜਾਂਦਾ ਬੰਦੇ ਦਾ ਓਥੇ।
ਜੀ ਇਸੀ ਕਰਕੇ ਇਥੇ ਥੋੜਾ ਜਾ ਸੋਚੇਆ ਹੈਗਾ ਕੀ ਚਲੋ
ਨਈਂ-ਨਈਂ ਜਾ ਕੇ ਆਓ ਜਰੂਰ ਔਥੇ ਵੀ ਜਾ ਕੇ ਆਓ ਇੱਕ ਔਥੇ ਵੀ ਐ ਨਾ ਜੇੜੇ ਚਾਰ ਸਾਹਿਬਜ਼ਾਦਿਆਂ ਦੇ ਜੇੜੇ ਕਿਤੇ ਛੋਟੇ ਸਾਹਿਬਜ਼ਾਦਿਆਂ ਦਾ ਓਥੇ ਫ਼ਤਿਹਗੜ੍ਹ ਸੈਬ ਅਸੀਂ ਓਥੇ ਵੀ ਗਏ ਸੀ। ਓਥੇ ਤੋਂ ਓ ਬੰਦਾ ਬੋਲਦੇ ਨਾ ਅ ਦੇਖ ਕੇ ਓ ਜਦ ਅਸੀਂ ਗਏ ਨਾ ਓਥੇ ਤੇ ਇੱਦਾਂ ਓ ਜਦ ਥੱਲੇ ਦੀਵਾਰ ਜੀਦੇ ਚ ਚੀਨਾ ਦੀਵਾਰ ਚਿਨ ਕੇ ਕੀਤ ਕੀਤਾ ਸੀ ਨਾ ਓਨਾਂ ਨੂੰ ਹਾਂਜੀ ਓ ਦੀਵਾਰ ਦੇਖ ਕੇ ਬੰਦਾ ਮਤਲਬ ਮਨ ਭਰ ਆ ਗੇਆ ਸੀਗਾ।
ਜੀ-ਜੀ।
ਦੀਵਾਰ ਦੇਖ ਕੇ ਆਪਾਂ
ਹੂੰ।
ਬੋਤ ਈ ਲੱਗਦਾ ਓ ਸੀਨ, ਪੈਲੀ ਵਾਰ ਅਸੀਂ ਗਏ ਆਂ ਲੇਕਿਨ ਓਥੇ ਤਾਂ ਅੰਬਰਸਰ ਤੋਂ ਜਾ ਕੇ ਆ ਗਏ ਸੀ ਦੋ ਵਾਰ, ਬਟ ਫਤਿਹਗੜ ਸੈਬ ਤੋਂ ਪੈਲੀ ਵਾਰ ਈ ਗਏ ਸੀਗੇ।
ਹਾਂਜੀ, ਮੈਂ ਵੀ ਦੋ ਵਾਰੀ ਹੋ ਕੇ ਆਈ ਹੈਗੀ ਆਂ। ਹਨਾ ਕਾਫੀ ਟੈਮ ਪੈਲੇ ਗਏ ਹੈਗੇ ਸੀ ਹਾਂਜੀ ਫਤਿਹਗੜ ਸਾਇਬ
ਆਪਣੇ ਕਿਸੇ ਆਪਣੇ ਗੁਰਦੁਆਰੇ ਤੇ ਜਿੱਥੇ ਇਤਿਹਾਸਿਕ ਗੁਰਦੁਆਰਾ ਉੱਥੇ ਜਾਨਾ ਬਨਦਾ ਹੀ ਆਪਾਂ ਨੂੰ। ਆਪਾਂ ਨੀ ਜਾਵਾਂਗੇ ਤਾਂ ਫੇਰ ਕੌਨ ਜਾਏਗਾ।
ਕੌਣ ਜਾਏਗਾ ਹੈ ਨਾ ਸਾਡਾ ਤੇ ਬੰਦਾ ਹੀ ਹੈਗਾ ਆ ਹਮ। ਅਸੀਂ ਆਨੰਦਪੁਰ ਸਾਹਬ ਵੀ ਹੋ ਕੇ ਆਏ ਤੇ ਅਸੀਂ ਮੈਂ ਘੱਟ ਤੋਂ ਘੱਟ ਮਲਬ ਜਿੰਨੇ ਪੰਜ ਤਖ਼ਤ ਹੈਗੇ ਨੇ ਨਾ ਆਪਨੇ ਮੈਂ ਪੰਜ ਤਖ਼ਤ ਸਾਰੀ ਸਾਰੀ ਜਗਾ ਹੋ ਕੇ ਆ ਚੁੱਕੀ ਆ।
ਜ਼ਰੂਰ ਵਧੀਆ ਬੋਹਤ ਵਧੀਆ ਪੰਜ ਤੱਖਤ ਹੋ ਗਏ ਬੋਲਾਂ ਤੋਂ ਫਿਰ ਕਿਸਰਾ ਬ ਬੰਦਾ ਬੋਲਦਾ ਨਾ ਹਾਂਜੀ ਚਲੋ ਸਾਨੂੰ ਪੰਜ ਤੱਖਤ ਦੇ ਦਰਸ਼ਨ ਹੋ ਗੇ। ਲੱਗਦਾ ਮਨ ਨੂੰ ਸੁਕੂਨ ਮਿਲ ਗਿਆ ਬੌਤ ਨੀ ਅੱਛਾ ਲੱਗਦਾ ਬੌਤ ਅੱਛਾ ਲੱਗਦਾ।
ਹੂੰ
ਸਾਡਾ ਦਿੱਲੀ ਰਹ ਗਿਆ, ਬਸ ਦਿੱਲੀ ਦਾ ਗੁਰਦੁਆਰਾ ਸੈਬ ਦਿੱਲੀ ਬੰਗਲਾ ਸੈਬ ਗੁਰਦੁਆਰਾ ਸ਼ੀਸ਼ਗੰਜ ਸੈਬ ਓਈ ਰਹ ਗਏ ਬਸ। ਬਾਕੀ ਤੋਂ ਅਸੀਂ ਦੇਖ ਕੇ ਆ ਗਏ ਸੀਗੇ, ਮੇਰੇ ਪੇਲ ਕੁੜੀ ਨੂੰ ਲੈ ਗਈ ਸੀ ਮੈਂ ਫਸਟ ਟੈਮ ਗਈ ਆ ਨਾ ਕੁੜੀ ਵੀ ਤੋਂ ਉਹਨੂੰ ਪਹਲੀ ਹਾਂਜੀ ਪੰਜਾਬ ਸਾਰੀ ਜਗ੍ਹਾ ਨਾ ਦਰਸ਼ਨ ਪੈਲੇ ਟੈਮ ਕਰਵਾ ਕੇ ਲੈ ਕੇ ਆਈ ਓਨੂੰ। ਉਦੇ ਕਰਕੇ ਨਈ ਅੱਛਾ ਲੱਗਦਾ ਬੌਤ ਅੱਛਾ ਹੈ ਉੱਥੇ ਔਰ ਪੰਜਾਬ ਦੀ ਜੋ ਰੌਣਕ ਹੈ ਨਾ ਓ ਬੋਤ ਵੱਖਰੀ ਐ।
ਹਾਂਜੀ।
ਵੀ ਰੌਨਾਕ ਸੱਚੀ ਉੱਥੇ ਦਾ ਪਾ
ਹਰ ਚੀਜ਼ ਬੌਤ ਅੱਛੀ ਓ ਥੇ ਮੌਸਮ ਵੀ ਮਲਬ ਕਿ ਐਨਾ ਅੱਛਾ ਹੋ ਜਾਂਦਾ ਆ। ਗਰਮੀਆਂ ਵੀ ਹੁੰਦੀਆਂ ਲੇਕਿਨ ਮੌਸਮ ਉੱਧਰ ਜਿਵੇਂ ਅੱਗੇ-ਅੱਗੇ ਟੈਮ ਵੱਧ ਦਾ ਜਾਂਦਾ ਗਰਮੀਆ ਦੇ ਬਾਦ ਮੌਸਮ ਬੌਤ ਅੱਛਾ ਸਰਦੀਆ ਚ ਕਿੰਨੀ ਠੰਡ ਹੋ ਜਾਂਦੀ ਹੈਗੀ ਏ। ਅਸੀਂ ਤੇ ਉੱਥੇ ਕੁਛ ਸਾਲ ਰਹੇ ਹੈਗੇ ਹੈ ਨਾ, ਤੇ ਸਾਨ ਲੋਕਾਂ ਨੂੰ ਪਤਾ ਹੈਗਾ ਕਿ ਥੇ ਮਲਬ ਮੌਸਮ ਬੌਤ ਅੱਛਾ ਹੋ ਜਾਂਦਾ ਹੈ। ਅਸੀਂ ਦਰਬਾਰ ਸਾਬ ਦੇ ਲਾਗੇ ਰਹਿੰਦੇ ਹੈਗੇ ਸੀ ਤੇ ਅਕਸਰ ਤਰਨ ਤਾਰਨ ਸਾਹਿਬ ਤੇ ਅਕਸਰ ਅਸੀਂ ਲੋਕ ਦਰਬਾਰ ਸਾਹਿਬ ਚਲ ਜਾਨਾ ਔਰ ਜਿਸ ਦਿਨ ਓ ਮੱਸਿਆ ਹੋਣੀ ਹਨਾ ਮੱਸਿਆ ਚ ਵੀ ਅਸੀਂ ਅ ਇੰਨਾ ਰਸ਼ ਰਿੰਦਾ।
ਹਾਂਜੀ ਓਈ ਲੇਕਿਨ ਨਾਲ ਤਾਂ ਉਹਨਾਂ ਦੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਹੈ ਨਾ ਉੱਥੇ ਨਾਲ, ਨਾਲ ਹੀ।
ਅੰਮ੍ਰਿਤਸਰ ਦੀ ਗੱਲ ਕਰ ਰਹੇ ਹੋ ਨਾ ਹਰਿਮੰਦਰ ਬ ਹਾਂ ਉ ਹਾਂਜੀ ਲੇਕਿਨ ਉਹ ਤਰਨਤਾਰਨ ਸਾਹਿਬ ਹੈ ਨਾ ਗੁਰੂ ਅਰਜਨ ਦੇਵ ਜੀ ਗੁਰਦੁਆਰਾ ਐ ਦਰਬਾਰ ਸਾਹਿਬ ਹਾਂਜੀ। ਅਸੀਂ ਓਥੇ-ਓਥੇ ਰਹਿੰਦੇ ਹੈਗੇ ਸੀ ਪੈਲੇ।
ਓਕੇ ਅੱਛਾ ਹਾਂਜੀ।
ਲੈ ਕੇ ਆਏ ਸੀ ਤੇ ਫੇਰ ਅਸੀਂ ਉੱਥੇ ਜਾਂਦੇ ਹੈਗੇ ਸੀ ਜੇ ਕੋਈ ਲਾਗੇ ਹੀ ਗੁਰਦੁਆਰਾ ਹੈਗਾ ਸੀ। ਪੰਜ ਮਿੰਟ ਚ ਅਸੀਂ ਪੋਚ ਜਾਂਦੇ ਸੀ ਗੁਰਦੁਆਰੇ। ਉੱਥੇ ਵੀ ਇੰਨਾ ਰਸ਼ ਰਹਿੰਦਾ ਸੀ ਬੋਹਤ ਜਾਦਾ। ਮੱਸਿਆ ਚ ਬਿਲਕੁਲ ਪੈਰ ਰੱਖਨ ਦੀ ਜਗ੍ਹਾ ਨੀ ਹੁੰਦੀ ਸੀ ਇੰਨਾ ਰਸ਼ ਹੁੰਦਾ ਉੱਥੇ।
ਨਈ-ਨਈ ਸਹੀ ਉੱਥੇ ਬੋਤ ਉਹ ਐਕਚੁਲੀ ਜਿਹੜੇ ਮੱਸਿਆ ਦੇ ਗੁਰਦੁਆਰੇ ਚ ਮੰਨਦੇ ਨਾ ਜਿਵੇ ਓ ਬਰਾਬਰ ਆਪਣਾ ਮੱਸਿਆ, ਪੂਰਨਮਾਸ਼ੀ ਕੀ ਕਰ ਲੈਂਦੇ ਉੱਥੇ ਬਰਾਬਰ ਪੋਚਦੇ ਗੁਰਦੁਆਰੇ ਚ।
ਉਹ ਮਲਬ ਮੱਸਿਆ ਦੀ ਇਕ ਦਿਨ ਹਾਂਜੀ ਹ ਆਹੋ ਮਨਮਾਣ ਹਾਂਜੀ ਅਹ ਜਦੋਂ ਅਸੀਂ ਹ ਹਾਂਜੀ, ਜਦੋਂ ਹਜ਼ੂਰ ਸਾਹਿਬ ਗਏ ਸੀ ਨਾ, ਅਸੀਂ ਤਾਂ ਉਸ ਤੋਂ ਪਹਿਲੇ ਅਸੀਂ ਮਨਮਾਨ ਹੋ ਕੇ ਗਏ ਸੀ, ਹਜ਼ੂਰ ਸਾਹਿਬ।
ਹਾਂਜੀ, ਉੱਥੇ ਵੀ ਮਾਨਤਾ ਬਹੁਤ ਹੈਗੀ। ਉਨਾਂ ਦੀ ਪੂਰਨਮਾਸ਼ੀ ਤੇ ਮੱਸਿਆ ਦੀ ਉੱਥੇ ਵੀ ਬੰਬੇ ਤੋਂ ਬਹੁਤ ਸੰਗਤ, ਬੰਬੇ ਤੋਂ ਪੂਰਨਮਾਸੀ 'ਤੇ ਮਸੀਆ 'ਤੇ ਸੰਗਤ ਬਹੁਤ ਆਂਦੀ ਏ, ਦੂਰੋਂ -ਦੂਰੋਂ। ਕਿ ਸਭ ਗੁਰਦੁਆਰੇ ਕਿ ਸਭ ਪੂਰਨਮਾਸ਼ੀ ਮੱਸਿਆ ਦੇ ਨਾ ਸੇਬਮਨ ਦੇ
ਹੂੰ-ਹੂੰ, ਬਹੁਤ ਹੈਗੇ ਨੇ।
ਆਈ ਏ, ਨਈ ਤੁਸੀਂ ਹੁਨ ਅੱਗੇ ਜਾਓਗੇ, ਪੰਜਾਬ ਜਾਓਗੇ, ਤੇ ਉਥੇ ਅੱਗੇ ਉੱਥੇ ਵੀ ਜਾਏਆ, ਬਾਗਾ ਬੋਡਰ ਵੀ ਅਗਰ। ਘੁੰਮਨ ਵਾਲੀ ਜਗ੍ਹਾ ਹੈਗੀ ਏ ਸਾਰੀ।
ਜੀ-ਜੀ ਏਕ ਵਾਰੀ ਪਹਿਲੇ ਅਸੀਂ ਹੋ ਕੇ ਆਏ ਹੈਗੇ ਆਂ, ਦੇਖਾਂਗੇ ਅਗਰ ਸਾਨੂੰ ਲੋਕਾ ਨੂੰ ਐਰਕੀ ਫੇਰ ਟਾਈਮ ਮਿਲਿਆ ਤੇ ਅਸੀਂ ਜ਼ਰੂਰ ਜਾਵਾਂਗੇ।
ਸਾਡਾ ਉਸ ਟੈਮ ਤੇ ਜਾਨਾ ਸੀਗਾ, ਬਾਘਾ ਬਾਰਡਰ-ਬਟ ਹੋਇਆ ਹੀ ਨੀ ਬਾਘਾ ਬਾਰਡਰ ਜਾਨਾ।
ਹਾਂਜੀ।
ਮਤਲਬ ਓ ਦੁਪਹੇਰੇ 'ਚ ਹੀ ਅਸੀਂ ਅੰਮ੍ਰਿਤਸਰ ਦੁਪਹੇਰੇ ਪਹੁੰਚੇ ਸੀ ਨਾ, ਉਨਾਂ ਦਾ ਕੁਛ ਟਾਈਮਿੰਗ ਹੁੰਦਾ ਨਾ। ਕੇ ਬਾਗਾ ਬਡਰ ਦਾ।
ਹਾਂਜੀ, ਉਨਾਂ ਦਾ ਨਾ ਟਾਇਮ ਛੇ ਅ ਪਤਾ ਨੀ ਪੰਜ-ਛੇ ਵਜੇ ਤੋਂ ਪਹਿਲੇ ਤੁਸੀਂ ਉੱਥੇ ਪਹੁੰਚ ਜਾਓ, ਅਸੀਂ ਅ ਹਾਂ ਅਸੀਂ ਵੀ ਥੋੜ੍ਹਾ ਜੇਹਾ ਲੇਟ ਹੋ ਗਏ ਸੀ, ਅਸੀਂ ਕਰੀਬ ਸਾਢੇ ਛੇ ਵੱਜ ਗੇਆ ਸੀ, ਸਾਨੂੰ ਖੁੱਦ ਤਦ ਤੱਕ ਉੱਥੇ ਨਾ ਪਰੇਡ ਸ਼ੁਰੂ ਹੋ ਚੁੱਕੀ ਸੀ, ਹੈ ਤੇ ਉਦੇ ਬਾਅਦ ਹੈਂ, ਕਿ ਅਸੀਂ ਫੇਰ ਪੂਰੀ ਪਰੇਡ ਦੇਖ ਕੇ ਹੀ ਆਏ ਸੀ। ਨਾ ਅਸੀਂ ਬਹੁਤ ਜਲਦੀ- ਹਾਂ- ਹਾਂਜੀ, ਬਿਲਕੁਲ ਪੂਰਾ-ਪੂਰਾ ਟਾਈਮ
ਦੇਖਨ ਨਹੀਂ ਮਿਲਿਆ ਸੀ, ਕੁੱਝ ਵੀ ਬੋਲਦੇ ਹੁਨ ਨੀ ਮਿਲਨਾ। ਕਿਉਂਕਿ ਏਕ ਸੀ ਸਾਨੂੰ ਲੇਟ ਹਾਂਜੀ, ਸਰ ਅਸੀਂ ਸਾਨੂੰ ਦਰਬਾਰ ਸਾਹਿਬ ਹੀ ਲੇਟ ਹੋ ਗਏ ਸੀ, ਅਸੀਂ ਅੱਠ ਵਜੇ, ਮਤਲਬ ਕਿੰਨੇ ਸੱਤ ਵਜੇ ਤੋਂ ਬਾਹਰ ਨਿ ਕਲੇ ਤਾਨੂੰ ਪਤਾ ਏ, ਰਹਿਰਾਸ ਸਾਹਿਬ ਸ਼ੁਰੂ ਹੋਈ। ਰਹਿਰਾਸ ਸਾਹਿਬ ਹੋਨ ਤੋਂ ਬਾਅਦ ਅਸੀਂ ਬਾਹਰ ਨਿਕਲੇ ਗੁਰਦੁਆਰੇ ਤੋਂ। ਤੇ ਫੇਰ ਉਸ ਟਾਈਮ ਤੇ ਕਿੱਥੇ ਜਾਨਾ ਸੀ, ਓ ਛੇ ਦਾ ਟਾਈਮ ਹੁੰਦਾ ਨਾ। ਹੁੰ ਅ ਉਦੇ ਕਰਕੇ ਪਹਿਲੇ ਮੈਂ ਤੋਂ ਓ ਵੀ ਹੋ ਜਾਨਾ ਸੀਗਾ।
ਹੂੰ -ਹੂੰ, ਨਈ ਉੱਥੇ ਤੇ ਉੱਥੇ ਤੇ ਮਤਲਬ ਹੋਰ ਛੋਟਾ ਆ, ਅਗਰ ਤੁਸੀਂ ਛੇਤੀ ਪਹੁੰਚ ਜਾਓ ਨਾ, ਜਿੰਨਾ ਜਲਦੀ ਚਲੇ ਜਾਓਗੇ ਤੇ ਉੱਥੇ ਬੈਠ ਠਨ ਨੂੰ ਜਗ੍ਹਾ ਮਿਲ ਜਾਂਦੀ ਹੈਗੀ ਏ। ਉੱਥੇ ਸਾਈਡਾਂ ਤੇ ਵਿੱਚ ਓ ਮਤਲਬ ਚੇਅਰ ਬਨੀਆਂ ਹੁੰਦੀਆਂ ਹੈ ਨਾ। ਉੱਥੇ ਪੋੜੀਆਂ ਜਿਹੀ ਬਨੀਆਂ ਹੋਈਆਂ, ਤੇ ਉੱਥੇ ਨਾ ਮਤਲਬ ਬੈਠਨ ਨੂੰ ਜਗ੍ਹਾ ਮਿਲ ਜਾਂਦੀ ਹੈ ਬਈ। ਜਿੰਨੀ ਜਲਦੀ ਚਲੇ ਜਾਓ, ਤੇ ਅਸੀਂ ਵੀ ਅਸੀਂ ਵੀ ਪੂਰੇ- ਪੂਰੇ ਟਾਈਮ ਤੇ ਪਹੁੰਚੇ ਹੀ ਸੀ, ਤਦ ਤੱਕ ਪਰੇਡ ਸ਼ੁਰੂ ਹੋ ਗਈ। ਫੇਰ ਅਸੀਂ ਲੋਕ ਨੇ, ਮਤਲਬ ਸਾਈਡ ਤੇ ਜਿੱਥੇ ਸਾਨੂੰ ਜਗ੍ਹਾ ਮਿਲੀ। ਉੱਥੇ ਈ ਖੜੇ ਹੋ ਕੇ ਅਸੀਂ ਪਰੇਡ ਦੇਖ ਲੀ। ਅਸੀਂ ਕਿਹਾ, ਚਲੋ ਸਾਨੂੰ ਏਨੀ ਦੂਰ ਆ ਗਏ ਤੇ ਚਲੋ ਸਾਨੂੰ ਥੋੜਾ ਜਿਹਾ ਦੇਖਣ ਨੂੰ ਮਿਲ ਗੇਆ ਸਾਨੂੰ। ਇੰਨੀ ਦੂਰ, ਜਾਨ ਨਾਲ ਚਲੋ।
ਅੱਛਾ ਹੈਗਾ, ਓਧਰ ਨਾ ਤੇ ਇੰਨੇ ਦੂਰ ਜਾ ਕੇ ਔਰ ਨਾ ਈ ਦੇਖਨ ਨਾ ਮਿਲਿਆ ਨਾ, ਫੇਰ ਥੋੜਾ ਮਨ ਜੇਹਾ ਹੋ ਜਾਂਦਾ ਐ। ਲੇਕਿਨ ਦੇਖਨ ਬੇਸ਼ੱਕ। ਥੋੜਾ ਕਿਉਂ ਨਾ ਮਿਲੇ, ਲੇਕਿਨ ਮਿਲ ਗਿਆ ਥੋੜ੍ਹਾ ਜੋ ਚੱਲਦਾ ਹੈ। ਹੋਇਆ ਤੇ, ਜਾ ਕੇ ਆ ਗਿਆ ਸੀ।
ਉਥੇ ਅੰਬਰਸਰ ਵਾਲੀ ਇੱਕ ਹਾਈਵੇ ਰੋਡ ਪੈਂਦੀ ਹੈਗੀ ਏ ਉਹਨੂੰ। ਹੈਂ, ਤੇ ਉਥੇ ਇਕ ਨਾ ਹਵੇਲੀ ਹੈਗੀ ਹਵੇਲੀ ਤੁਸੀ ਸੁਨਿਆ ਹੋਏਗਾ ਨਾਮ, ਹਵੇ-ਮਤਲਬ ਕਿ ਉਥੇ ਹੈ ਨਾ ਓ ਉਥੇ ਵੀ ਜਾਓ ਬਹੁਤ ਅੱਛਾ ਲੱਗਦਾ ਉਥੇ ਪੁਰਾਤਨ ਚੀਜਾ ਹੈਗੀਆਂ ਆ ਜਿਵੇ ਅਹ ਪੱਖੀਆਂ ਮਤਲਬ ਬਣਾਉਣਾ ਤੇ ਅਹ
ਮੰਜੀਆਂ ਬਣਾਉਦੇ ਫੁਲਕਾਰੀ ਹਾਂਜੀ ਓਹੀ ਚਰਖਾ ਜਹਾ ਹੈਗਾ ਇੱਕ ਚਰਖਾ ਜਿਹੜਾ ਆਪਣਾ ਉਹ ਕਰਦੇ ਨਾ।
ਹਾਂਜੀ ਉਥੇ ਫੇਰ ਮਕਈ ਦੀ ਰੋਟੀ, ਸਰੋਂ ਦਾ ਸਾਗ ਤੇ
ਅਸੀ ਗਏ ਤਾਂ ਨਹੀ ਸੀਗੇ ਬਟ ਮਾਮਾ ਜੀ ਸੀ ਨਾ ਪੰਜਾਬ ਵਾਲੇ ਉਹਨਾ ਨੇ ਸਾਨੂੰ ਦੱਸ ਦੱਸਿਆ ਸੀਗਾ ਕਿ ਇਹ ਇਸ ਇੱਥੇ ਹੈਗਾ ਤ ਅਸੀਂ ਗਏ ਨਹੀ ਸੀ ਉਥੇ ਬਟ ਲੇਕਿਨ ਅਸੀ ਸਾਨੂੰ ਉਹਨਾਂ ਨੇ ਪੂਰੇ ਮਾਮਾ ਜੀ ਉਥੇ ਹੀ ਰਹਿੰਦੇ ਨਾ ਪੰਜਾਬ ਤੋਂ ਉਹਨਾਂ ਨੇ ਪੂਰੀ ਹਿਸਟਰੀ ਸਾਨੂੰ ਦੱਸੀ ਉਥੇ ਮਤਲਬ ਕੀ ਕੀ ਹੈਗਾ ਹਰੇਕ ਚੀਜ ਮਾਮਾ ਜੀ ਨੇ ਬਹੁਤ ਅੱਛੀ ਤਰ੍ਹਾਂ ਨਾਲ ਦੱਸਿਆ। ਉਹ ਕਿਸ ਤਰ੍ਹਾਂ ਦਾ ਇੱਕ ਨਾਲ ਬੰਦਾ ਰਿਹਾ ਨਾ ਜੋ ਉਥੇ ਦਾ ਹੈਗਾ ਜੋ ਪੂਰਾ ਇਤਿਹਾਸ ਜਾਂਣਦਾ ਹੋਏ। ਸਾਰੀ ਚੀਜਾ ਦਾ ਦੱਸੇ ਤੁ ਉਹ ਠੀਕ ਰਹਿੰਦਾ।
ਜੀ- ਜੀ ਅਸੀ- ਅਸੀ ਫਿਰ ਉਦੋ ਮਤਲਬ ਪਹਿਲੇ ਜਦੋ ਗਏ ਸੀ ਅਸੀ ਫਿਰ ਉਥੇ ਹਵੇਲੀ ਹੋ ਕੇ ਆਏ ਸੀ ਨਾ ਉਥੇ ਇੰਨੀਆਂ ਪੁਰਾਤਨ ਚੀਜਾ ਹੈਗੀਆਂ ਕਿ ਬਹੁਤ ਅੱਛਾ ਲੱਗਦਾ ਹੈਗਾ। ਅ ਉਥੇ ਚਲੇ ਜਾਓ ਤਾਂ ਉਥੋ ਬਾਹਰ ਆਉਣ ਦਾ ਮਨ ਹੀ ਨਹੀ ਹੁੰਦਾਸੀ ਲੋਕ ਤਾਂ ਦੋ ਦੁਪਹਿਰ ਗਏ। ਫਿਰ ਰਾਤ ਨੂੰ ਉਥੇ ਨਾ ਡਾਂਸ ਹੁੰਦਾ ਗਿੱਧਾ ਹੁੰਦਾ ਭੰਗੜਾ ਹੁੰਦਾ ਹੈ। ਮਤਲਬ ਕਿ ਬਹੁਤ ਅੱਛਾ ਲੱਗਦਾ ਹੈਗਾ ਰਾਤ ਵੇਲੇ ਜਾਗੋ ਕੱਢਦੇ ਹੈਗੇ ਨੇ ਉਥੇ। ਸ਼ਾਮ ਦੇ ਟਾਈਮ ਹੈ ਉਥੇ ਜਿੰਨੀ ਉਥੇ ਡਾਂਸ ਕਰਨ ਵਾਲੀਆਂ ਹੈਗੀਆਂ ਤੇ ਉਹ ਫਿਰ ਭੰਗੜਾ ਗਿੱਧਾ ਕਰਦੇ ਗਿੱਧਾ ਕਰਦੇ- ਕਰਦੇ ਰਾਤੀ ਜਾਗੋ ਕੱਢਦੇ ਹੈਗੇ ਨੇ। ਤੇ ਇਸ ਤਰ੍ਹਾਂ ਬਹੁਤ ਅਸੀ ਉਦੋ ਗਏ ਸੀ ਤੇ ਬਹੁਤ ਅੱਛਾ ਲਗਿਆ ਹੈਗਾ ਸੀ।
ਨਹੀ ਨਹੀ ਅੱਛਾ ਲਗਦਾ ਨਾ ਆਪਣਾ ਟ੍ਰੈਡੀਸ਼ਨਲ ਹੈਗਾ ਤਾਂ ਅੱਛਾ ਲਗਦਾ ਥੋੜ੍ਹਾ ਦੇਖ‍ ਕਸਤੇ ਵੀ
ਹਾਂਜੀ ਅਸੀ ਉਦੋ ਦੋ ਗਏ ਸਾਡਾ ਤਾਂ ਮਨ ਹੀ ਨਾ ਕਰੇ ਲੇਕਿਨ ਹੁਣ ਟਾਈਮ ਮਤਲਬ ਕੀ ਹੁੰਦਾ ਹੈ ਨਾ ਬਾਹਰ ਆਉਣ ਦਾ ਵੀ। ਤੇ ਫਿਰ ਉਹ ਕਹਿਣ ਕਿ ਹੁਣ- ਹੁਣ ਤਾ ਟਾਈਮ ਖਤਮ ਹੋਗੇ ਹੁਣ ਤੁਸੀ ਜਾਓ।
ਨਹੀ ਨਹੀ ਉਹ ਤਾਂ ਹੈ ਹੀ ਹੈ ਅੱਛਾ ਠੀਕ ਹੈ ਦੀਦੀ ਮੈ ਤੁਹਾਨੂੰ ਕਰਨੀ ਆ ਫਿਰ ਤੋ ਕਾਲ ਮੈਨੂੰ ਨਾ ਕਾਲ ਆ ਰਿਹਾ ਮੈ ਤੁਹਾਨੂੰ ਫੇਰ ਕਰਦੀ ਹਾ। ਓਕੇ ਸਤਿ ਸ਼੍ਰੀ ਅਕਾਲ ਜੀ।